ਹੈਲੋ-ਹੈਲੋ ਸਤਿ ਸ਼੍ਰੀ ਕਾਲ ਜੀ ਉਹ ਠੀਕ ਹੈ।
ਠੀਕ ਹੋ।
ਹਾਂਜੀ-ਹਾਂਜੀ ਤੁਸੀ ਸੁਨਾਓ ਹਾਂਜੀ-ਹਾਂਜੀ ਵਧੀਆ।
ਹੋਰ ਮੈਂ ਤੁਹਾਡੇ ਹਾਂਜੀ-ਹਾਂਜੀ ਵਧੀਆ ਮੈਂ ਤੁਹਾਡੇ ਨਾਲ ਨਾ ਵੇਸਟ ਫੂਡ ਬਾਰੇ ਗੱਲ ਕਰਨਾ ਚਾਹੁੰਦੀ ਸੀ। ਜਿਵੇਂ ਬੱਚੇ ਬਿਨਾਂ ਵੇਸਟ ਕਰ ਦਿੰਦੇ ਨੇ ਸਮਾਨਾਂ ਨੂੰ ਮਤਲਬ ਕੁਛ ਵੀ ਪਾ ਕੇ। ਦਿਓ ਬੱਚਿਆਂ ਨੂੰ ਮਤਲਬ ਲਿਮਿਟ ਦੀ ਯਾ ਚੀਜ਼ ਦਿਓ ਬੱਚਿਆਂ ਨੂੰ ਖਾਣ ਸ ਜੀ ਉਹੀ ਚੀਜ਼ ਬੱਚ। ਅਛੇ ਬਾਹਰ ਦੇ ਬੱਚੇ ਜਿਵੇਂ ਤਰਸ ਰ ਹੁੰਦੇ ਨੇ ਚੀਜ਼ਾਂ ਨੂੰ।
ਹਾਂਜੀ-ਹਾਂਜੀ।
ਸਾਡੇ ਸ਼ੈਰ ਦੇ ਬੱਚਿਆਂ ਨੂੰ ਤਾਂ ਸਭ ਕੁਛ ਮਿਲ ਰਿਹਾ ਜਿਹੜੇ ਗਰੀਬ ਘਰ ਦੇ ਬੱਚੇ ਨੇ ਵਿਚਾਰੇ ਉਹ ਨੂੰ ਕੁਝ ਖਾਨ ਨੂੰ ਨੀ ਮਿਲਦਾ।
ਹਾਂਜੀ ਐ ਤੇ ਹ।
ਪਰ ਅਸੀਂ ਆਪਣੇ ਘਰ ਚ ਆਪਣੇ ਬੱਚਿਆਂ ਨੂੰ ਜਿਵੇਂ ਵੇਸਟ ਕਰਨ ਅਸੀਂ ਦਿੰਦੇ ਹੀ ਹਾਂ ਮਤਲਬ ਜਿੰਨਾ ਬੱਚਾ ਖਾਏ ਉਨਾਂ ਚੀਜ਼ ਪਾ ਕੇ ਦਿਓ।
ਹਾਂਜੀ ਜੀ
ਜਿੰਨਾ ਬੱਚਾ ਖਾ ਸਕੇ ਪਰ ਅਸੀਂ ਜ਼ਆ। ਹੀ ਮਤਲਬ ਬੱਚਿਆਂ ਨੂੰ ਪਾ ਕੇ ਦੇ ਦਿੰਦੇ ਹਾਂ ਜਿਵੇਂ ਹੁਨ ਕੋਈ ਰਾਸ਼ਨ ਵੀ ਦੇਖ ਲਓ। ਜਿਵੇਂ ਆਪਾਂ ਕੋਈ ਰਾਸ਼ਨ ਲਿਆਨੇ ਆ ਬਾਹਰੋਂ। ਜਿਵੇਂ ਕੋਈ ਆਪਾਂ ਕੱਲ੍ਹ ਸਮਾਨ ਜ ਵੇਸਟ ਹੋ ਰਿਹਾ ਜਾਂ ਫਿਰ ਉਹਨੂੰ ਨਹੀਂ ਬਣਾ ਰਹੇ ਉਹ ਖਰਾਬ ਹੋ ਜਾਂਦਾ। ਉਹ ਚ ਕੀੜੇ ਪੈ ਜਾਂਦੇ ਨੇ ਫੇਰ ਆਪਾਂ ਉਹਨੂੰ ਬਾਹਰ ਹੀ ਸੁੱਟਨੈ। ਇਸ ਤਾਂ ਕਰਕੇ ਕਹਿੰਦੇ ਬੰਦਾ ਮਤਲਬ ਵੇਸਟ ਨਾ ਕਰੋ ਕਿਸੇ।
ਯਾ ਤੇ ਬੰਦਾ ਪਸ਼ੂਆਂ ਨੂੰ ਪਾ ਵੇ।
ਹਾਂ ਜਾਂ ਫਿਰ ਕਿਸੇ ਜਾਨਵਰ ਜਾਂ ਪਸ਼ੂ ਨੂੰ ਦੇ-ਦੇ। ਬ ਉਹ ਖਾ ਲਏ ਵੀ ਵੇਸਟ ਨਾ ਕਰੇ ਬੰਦੇ ਉਸ ਚੀਜ਼ ਨੂੰ ਬਾਹਰ ਦੇ ਬੰਦੇ ਜਿਵੇਂ ਗ਼ਰੀਬ ਘਰ ਦੇ ਬੱਚੇ ਦੇ ਐਵੇਂ ਤਰਸ ਰ ਹੂਂਦੇ ਨੇ ਇਹ ਚੀਜ਼ਾਂ ਨੂੰ ਮਤਲਬ ਉਹਨਾਂ ਨੂੰ ਖਾਣ ਨੂੰ ਵੀ ਨੀ ਮਿਲਦਾ।
ਹਾਂਜੀ ਗ਼ਰੀਬ ਬੰਦੇ ਹੁੰਦੇ ਨਾ ਓਹ ਓਹਨਾਂ ਨੂੰ ਰੋਟੀ ਵੀ ਨਹੀਂ ਨਸੀਬ ਹੁੰਦੀ।
ਹਾਂਜੀ ਉਹੀ ਤਾਂ ਹੀ ਕਹਿੰਦੇ ਨਾ ਵੀ ਥਾਲੀ ਚ ਓਨਾ ਹੀ ਪਾਓ। ਜਿੰਨਾ ਸਾਡੇ ਕੋਲ ਖਾਇਆ ਜਾ ਜਿਵੇਂ ਹੁਸੀ ਗੁਰਦਆਰੇ ਜਾ ਜਾਂਦੇ ਹ ਗੁਰਦਆਰੇ ਲਾ ਲਓ ਗੁਰਦੁਆਰੇ ਵੀ ਸਾਫ ਸਭ ਲਖਿਆ ਹੂੰਦੈ ਵੀ ਥਾਲੀ ਓਨਾ ਪਾਓ ਜਿਹਨੂੰ ਤੁਸੀਂ ਖਾ ਸਕੋ ਪ੍ਰਸ਼ਾਦ
ਹਾਂਜੀ ਹਾਂਜੀ
ਵੀ ਬਾਹਰ ਵੇਸਟ ਕਰਨ ਨਾਲ ਤਾਂ ਵਧੀਆ ਬੰਦਾ ਓਨਾ ਹੀ ਖਾਏ
ਹਾਂਜੀ ਹਾਂਜੀ
ਹਾਂਜੀ ਉਹ ਜਿਵੇਂ ਕੋਈ ਹਾਂਜੀ ਕੋਈ ਜਿਵੇਂ ਫਰੂਟ ਵਗੈਰਾ ਹੀ ਲਾ ਲੋ ਤੁਸੀਂ ਜਿਵੇਂ ਆਪਾਂ ਫਰੂਟ ਲੈਂਣੇ ਹਾਂ ਕੋਈ ਆਪਾਂ ਉਹਨੂੰ ਯੂਜ ਨਹੀਂ ਕਰ ਰਹੇ ਜਿਵੇਂ ਆਪਾਂ ਨਹੀਂ ਖਾ ਰਹੇ ਉਹ ਆਪਾਂ ਸੁਟ ਈ ਦਿੰਦੇ ਹਾਂ।
ਹਾਂਜੀ ਅਸੀਂ ਪੈਹੇ ਦੀ ਵੇਸ਼ਟੇਜ ਕਰ ਰਹੇ ਹਾਂ। ਸਾਡੇ ਪੈਹੇ ਵੇਸਟ ਜਾ ਰਹੇ ਨੇ ਦੂਜਿਆਂ ਨੂੰ ਪੈਹੇ ਦੇਣ ਨਾਲ ਤੇ ਬਾਹਰ ਕਿਸੇ ਨੂੰ ਖਵਾ ਦੋ ਵੇਸਟ ਕਰਨ ਨਾਲ ਤੇ
ਵੇਸਟ ਕਰਨਾ ਹੀ ਚਾਹੀਦਾ ਨਾ।
ਖਾ ਜਿਵੇਂ ਹੁਣ ਅਸੀਂ ਪਾਣੀ ਦੇਖ ਲੋ ਅਸੀਂ ਕਿੰਨਾ ਪਾਣੀ ਵੇਸਟ ਕਰਨੇ ਆਂ। ਕਈ ਐਸੇ ਸੀਰ ਐਸੇ ਸ਼ਹਿਰ ਹੈਗੇ ਨੇ ਜਿਹਨਾਂ 'ਚ ਪਾਣੀ ਦੀ ਬਹੁਤ ਕਮੀ ਐ। ਪਰ ਸਾਡੇ ਇੱਥੇ ਅਸੀਂ ਆ ਪਾਣੀ ਐਵੇ ਹੀ ਰੋੜ ਦੇਣੇ ਆਂ ਹੁਣ ਭਾਵੇਂ ਬੱਚੇ ਲਾ ਲਓ। ਬੱਚੇ ਵੀ ਚਲੋ ਪੇਸਟ ਵਗੈਰਾ ਕਰ ਰਹੇ ਨੇ ਉਹਨਾਂ ਨੇ ਟੂਟੀ ਖੋਲ ਦੇਣੀ ਆ। ਭਾਵੇਂ ਪੇਸਟ ਮਤਲਬ ਕਰਨ ਨਾ ਕਰਨ ਟੂਟੀ ਤੇ ਵੱਗ ਹੀ ਰਹੀ ਹੈ ਪਾਣੀ ਤੇ ਵੇਸਟ
ਤੇ ਇਹ ਤੇ ਹੈ।
ਹਾਂਜੀ ਉਹ ਚੀਜ਼ ਕਹਿੰਦੇ ਨੇ ਇਹ ਚੀਜ਼ ਸਾਨੂੰ ਬਚਾਂਣੀ ਚਾਹੀਦੀ ਆ ਆਪਾਂ ਹਰ ਇੱਕ ਚੀਜ਼ ਨੂੰ ਵੇਸਟ ਕਰ ਰਿਹਾ ਅੱਜ ਦੇ ਟਾਈਮ ਤੇ
ਹਾਂਜੀ- ਹਾਂਜੀ
ਪਰ ਜੀ ਆਪ ਆਪਾਂ ਵੇਸਟ ਹੀ ਕਰਾਂਗੇ ਅੱਗੋਂ ਪੈਹੇ ਵੀ ਤੇ ਸਾਰੇ ਵੇਸਟ ਨੇ ਸਾਡੇ
ਹਾਂਜੀ- ਹਾਂਜੀ ਜਿੱਦਾਂ ਫਲ ਫਰੂਟ ਹੋ ਗਿਆ ਫਲ ਫਰੂਟ ਜਿੱਦਾਂ ਜ਼ਿਆਦਾ ਟੈਮ ਪਿਆ ਰਹੇ। ਗਲ ਜਾਂਦਾ ਗਲ ਛੜ ਜਾਂਦਾ ਇਸ ਤੋਂ ਵਧੀਆ ਕਿਸੇ ਦੇ ਦੇ ਦੋ। ਉਹੀ ਤੇ ਅਸੀਂ ਬਾਹਰ ਸ ਹ ਇਾਂ ਉ ਕਿਸੇ ਨੀ ਦੇ ਦੋ ਕਿਸ ਦੇ ਮੂੰਹ ਲੱਗਦੇ।
ਜੇ ਕਿਸੀ ਦੇ
ਉਹੀ ਤੇ ਖ਼ਰਾਬ ਨਾ ਕਰੋ ਚੀਜ਼ ਨੂੰ ਨਾ
ਹੁਣ ਦੁਨੀਆਂ 'ਚ ਵੇਖ ਲੋ ਕਿੰਨੇ ਲੱਖਾਂ ਕਰੋੜਾਂ ਗਰੀਬ ਬੰਦੇ ਵੀ ਹੁਣੇ ਜਿਹੜੇ
ਬਹੁਤ ਜਿਆਦਾ- ਬਹੁਤ ਜਿਆਦਾ ਸਹੀ ਗੱਲ ਏ।
ਜੇ ਸਾਡੇ ਜਿਹਦੇ ਪਰਮਾਤਮਾ ਫੇਰ ਚਲੋ ਕਿਰਪਾ ਹੈ ਬਾਬਾ ਚਲ ਦੇ ਰਿਹਾ ਆ ਖਾ ਰਹੇ ਨੇ ਬੱਚੇ ਪਰ ਅਸੀਂ ਵੀ ਉਹ ਚੀਜ਼ ਬਹੁਤ ਬੇਅਦਬੀ ਕਰ
ਹੂੰ ਮਤਲਬ ਕੀ ਪਰਮਾਤਮਾ ਸ਼ੁਕਰ ਕਰੋ ਹੁੰਦੀ ਰੋਟੀ
ਹਾਂ ਉਹੀ ਹੈ ਨਾ ਪਰ ਅਸੀਂ ਇਹ ਚੀਜ਼ ਦੀ ਨੋ ਵੀ ਮਤਲਬ ਬਹੁਤ ਨੁਕਸਾਨ ਹੈ। ਇੱਕ ਤੇ ਪੈਸੇ ਦੀ ਬਰਬਾਦੀ ਹੋ ਰਹੀ ਹੈ। ਕਮਾਉਣਾ ਅੱਜ ਕੱਲ੍ਹ ਬਹੁਤ ਔਖਾ ਹੈ। ਪਰ ਅਸੀਂ ਇਹ ਚੀਜ਼ ਨੂੰ ਸਮਝਦੇ ਨਹੀਂ ਹੈਗੇ ਹਾਂਜੀ। ਮਹਿੰਗਾਈ ਦੇ ਹਿਸਾਬ ਨਾਲ ਆਪਾਂ ਉਸ ਚੀਜ਼ ਨੂੰ ਬਹੁਤ ਹੀ ਜ਼ਿਆਦਾ ਮਤਲਬ ਵੇਸਟ ਕਰਦੇ ਆਂ।
ਸਹੀ ਗੱਲ ਏ। ਜਿੱਦਾਂ ਗੁਰਦੁਆਰੇ 'ਚ ਲੰਗਰ ਬਣਦਾ ਇੰਨਾ-ਇੰਨਾ ਸਹੀ ਗੱਲ ਏ। ਇਹ ਤੇ ਹੈ ਲੇਕਿਨ ਦੇਣਾ ਚਾਹੀਦਾ ਨਾ ਜਿੱਦਾਂ ਤੇ ਸਾਡੇ ਗੁਰੂ ਗੁਰਦੁਆਰਿਆਂ ਸਹੀ ਗੱਲ ਜਿੱਦਾਂ ਸਾਡੇ ਗੁਰਦੁਆਰਿਆਂ 'ਚ ਲੰਗਰ ਬਣਦੇ ਨੇ ਇੰਨਾ ਇੰਨਾ ਖ਼ਰਾਬ ਹੋ ਜਾਂਦਾ ਉ ਸ ਤ ਇਹਨਾਂ ਨੂੰ ਵੰਡ ਦੇਣਾ ਚਾਹੀਦਾ ਲੋਕਾਂ ਦੇ ਘਰ ਜਾ- ਜਾ ਕੇ ਦੇਣਾ ਚਾਹੀਦਾ ਇਹਨਾਂ ਨੂੰ
ਜਿਹਦੇ ਬਾਹ ਗੁਰਦੁਆਰੇ ਪਿਆ ਰਿਆ ਜਾਂਦਾ ਏ ਲੰਗਰ ਕਿੰਨਾ ਕਿੰਨੇ ਦੇਰ ਪਏ ਰਹਿ ਜਾਂਦੇ ਨੇ ਮਤਲਬ ਉਹ ਇਸ ਚੀਜ਼ ਦਾ ਵੇਸਟ ਹੀ ਕਰ ਰਹੇ ਨਾ ਕਿਸਮ ਦਾ ਸੀ ਉਹਨੂੰ
ਗਰਮੀਆਂ ਤੇ ਚਲੋ ਖਰਾਬ ਹੋ ਜਾਂਦਾ ਸਰਦੀਆਂ ਤੇ ਵੇਸਟ ਨਹੀਂ ਹੁੰਦਾ ਬੰਦਾ ਦੇ ਦਿੰਦਾ ਲੋਕਾਂ ਨੂੰ ਲੋਕਾਂ ਦੇ ਘਰ ਵੰਡ ਓ ਜਾ ਕੇ ਵੀ ਮੂੰਹ ਲੱਗ ਜਾਂਦਾ ਲੋਕਾਂ ਦੇ ਕਹ
ਹਾਂਜੀ- ਹਾਂਜੀ
ਬਹੁਤ ਹੈਗਾ।
ਹੁਣ ਕੋਈ ਵੀ ਚੀਜ਼ ਤੁਸੀਂ ਸੋਚ ਲਓ ਜਿਵੇਂ ਆਂ। ਆਪਾਂ ਕੋਈ ਸਕੂਲ ਚ ਹੀ ਬੰਦੇ ਬੱਚੇ ਨੂੰ ਕੋਈ ਪ੍ਰੋਜੈਕਟ ਦੇ ਰਿਹਾ ਜੇ ਉਹ ਬੱਚੇ ਕੋਲ ਇਨਕਮ ਹੋਏਗੀ ਜੋ ਕੋਈ ਕੋਲ ਪੈਸਾ ਹੋਏਗਾ ਉਹ ਤਾਂ ਹੀ ਉਹ ਚੀਜ਼ ਨੂੰ ਪ੍ਰੋਜੈਕਟ ਕਰ ਸਕਦਾ ਨਾ ਜੇ ਹੁਣ ਗ਼ਰੀਬ ਬੰਦੇ ਕੋਲੋਂ ਪੈਸ ਹੀ ਨਾ ਹੋਏ ਤੇ ਸਕੂਲ ਦੇ ਕਹਿਣ ਵੀ ਆਪਾਂ ਤੇ ਆ ਪ੍ਰੋਜੈਕਟ ਬਣਾ ਕੇ ਲਿਆਓ
ਸਹੀ ਗੱਲ ਪ੍ਰੋਜੈਕਟ ਵੀ ਸਿਰਫ ਕੀ ਪੰਜ ਨੰਬਰ ਦਾ ਉਹ ਪੈਸੇ ਇੰਨੇ ਲੱਗਦੇ ਜਿੰਦੇ ਨੇ ਉਹਨਾਂ ਤੇ ਤੁਹਾਨੂੰ ਮੈਂ ਕੀ ਦੱਸਾਂ।
ਹਾਂਜੀ -ਹਾਂਜੀ ਉਹੀ ਹੈ ਨਾ ਫੇਰ ਇਹ ਚੀਜ਼ ਦਾ ਮਤਲਬ ਕੋਈ ਵੀ ਕੋਈ ਧਿਆਨ ਦੇ ਰਿਹਾ ਕੋਈ ਨਹੀਂ ਦੇ ਰਿਹਾ ਆਪਾਂ ਤੇ ਕਹਿੰਦੇ ਜਦੋਂ ਜਿਹੜੇ ਪੈਸੇ ਲੇ ਹੋਣਗੇ ਉਹ ਚੀਜ਼ ਇਹਥ ਕਵਰ ਕਰ ਲੈਣਗੇ
ਇਹ ਤੇ ਸਹੀ ਗ਼ਰੀਬ ਬੰਦੇ ਨੂੰ ਮਾਰ ਪੈਂਦੇ ਨਾ ਉਹ ਤੇ ਅਥ ਗਰੀਬ ਬੰਦੇ ਨੂੰ ਮਾਲ
ਇਹ ਚੀਜ਼ ਨੂੰ ਵੇਸਟ ਕਰ ਰਹੇ ਨੇ ਬਰਬਾਦੀ ਕਰ ਰਹੇ ਨੇ ਉਹ ਤੁਸੀਂ ਗਰੀਬਾਂ ਦੇ ਹੱਥ ਦੇ ਦੋ ਗਰੀਬਾਂ ਨੂੰ ਜਹੜ ਲੱ ਜਾਵੇ
ਹਮ ਹੁਣ ਜਿੱਦਾਂ ਅਸੀਂ ਖਾਣ ਪੀਣ ਦੀ ਚੀਜ਼ਾਂ ਛੱਡਦੇ ਹਾਂ ਉਹ ਸਾਨੂੰ ਮਤਲਬ ਕੇ ਲੋਕ ਲੋਕਾਂ ਨੂੰ ਦੇਣੀ ਚਹੀ ਗਰੀਬ ਬੰਦੇ ਨੂੰ ਦੇਣੇ ਚ ਸਹੀ ਹੈ ਅਸੀਂ ਸਹੀ ਗੱਲ ਉਹੀ ਤੇ ਸਾਡੇ ਸਹੀ ਗੱਲ ਸਹੀ ਗੱਲ ਹੁਣ ਸਾਡੇ ਫਰਿੱਜ ਚ ਚੀਜ਼ਾਂ ਕਈ ਕਿੰਨੇ ਕਿੰਨ ਦਿਨਾਂ ਦੀਆਂ ਪਈਆਂ ਹੋਣੀ ਪੈਂਦੀ ਪਈਆਂ ਰਹਿੰਦੀਆਂ ਸੈਨੂੰ ਬਲਕਿ ਕਿਸਸੀ ਆ ਤੇ ਪਸ਼ੂਆਂ ਨੂੰ ਪਾ ਦੋ ਪਸ਼ੂ ਖਾ ਲੈਂਦੇ ਨੇ ਜਿੱਦਾਂ ਗਲਹਿਰੀ ਹੋ ਗਈ ਕਬੂਤਰ ਹੋ ਗਏ ਖਾ ਜਾਂਦੇ ਨੇ ਪਾਓਨਾਨਾਂੈਨ ਨੂੰ
ਵੀ ਮਤਲਬ ਟੋਪੀ ਤੁਸੀਂ ਵੇਸਟ ਕਰਦੇ ਹੋ ਕੋਈ ਵੀ ਸਮਾਨ ਵੇਸਟ ਕਰਦੇਓ ਉਹ ਤੁਸੀਂ ਕਿਸੇ ਜਗ੍ਹਾ ਤੇ ਸੁੱਟੋਗੇਈ ਕਿਸੇ ਨੂੰ ਕਿਸੇ ਜਗ੍ਹਾ ਤੇ ਪਾਓਗੇਈ ਉੱਥੇ ਵੀ ਤੇ ਕਿੰਨਾ ਮੱਛਰ ਪ੍ਰਦੂਸ਼ਣ ਮਤਲਬ ਬਿਨਾਂ ਉਹ ਗੰਦਗੀ ਫੈਲਾਉਂਦੀ ਹੈ ਬਹੁਤ ਸਮੈਲ ਆਉਣੀ ਹੈ ਤੁਹਾਨੂੰ ਪਤਾ ਚੀਜ਼ ਤੇ ਜੇ ਗੱਲ ਸਾਡੇ ਜਾਏ ਕੇ ਸਮੈਲੀ ਹੀ ਆਉਣੀ ਹੈ ਉਹ ਵੀ ਤੇ ਇੱਕ ਕਿਸਮ ਦਾ ਸਾਨੂੰ ਪ੍ਰਦੂਸ਼ਣ ਨੀ ਦੇ ਰਿਹਾ ਗਲਤ
ਤੇ ਬਿਮਾਰੀਆਂ ਲੱਗਦੀਆਂ ਕਰਨਰਮ ਦੇ ਨਾਲ
ਹਾਂਜੀ ਫੇਿਰ ਤਾਂਹੀ ਤੇ ਤਹੀ ਤੇ ਦੁਨੀਆਂ ਬਿਮਾਰ ਹੋ ਰਹੀ ਹੈ ਅੱਜ ਕੱਲ੍ਹ ਦੇ ਟਾਈਮ ਤੋਂ
ਬਹੁਤ ਜਿਆਦਾ ਦਿੱਕਤ ਹੁੰਦੀ ਹੈ
ਗਤਲ ਜਿਵੇਂ ਕੋਈ ਰਾਸ਼ਨ ਵਗੈਰਾ ਦੇ ਦੋ ਅਸੀਂ ਜਿਵੇਂ ਨਹੀਂ ਖਾਂਦੇ ਪੀਂਦੇ ਤੇ ਨਾ ਸੁੱਟੋ ਕਿਸੇ ਨੂੰ ਬਾਹਰ ਪਾ ਦੋ ਜਾਨਵਰ ਵਗੈਰਾ ਨੂੰ ਕਿਸੇ ਨੂੰ
ਅ ਤੇ ਲੇਕਿਨ ਚੀਜ਼ ਵੀ ਉਦੋਂ ਪਾਉਣਾ ਜਦੋਂ ਖ਼ਰਾਬ ਨਾ ਹੋਈ ਹੋਏ ਖਰਾਬਈ ਚੀਜ਼ ਵੀ ਅਸੀਂ ਪਸੂਆਂ ਨੂੰ ਪਾਵਾਂਗੇ ਉਹ ਬਿਮਾਰ ਹੋ ਜਾਏਗੇ
ਹੋਵੇ ਨ ਜੇ ਆਪਾਂ ਖਰਾਬ ਹੀ ਪਾਈ ਜਾਵੇ
ਉਹੀ ਤੇੇ ਫਿਰ ਅਸੀਂ ਉਹਥ ਉਹ ਬਿਮਾਰ ਹੋਏਗਾ ਉਹਨਾਂ ਦਾ ਇਲਾਜ ਕੌਣ ਕਰੇਗਾ ਪਸੂਆਂ ਦਾ
ਹਾਂਜੀ
ਨਹੀਂ ਅਸੀਂ ਤੁਸੀਂ ਡਾਕਟਰ ਕੋਲ ਜਾ ਕੇ ਦਵਾਈ ਲਵਾਂਗੇ ਤੇ ਬੋਲ ਨ ਨਹੀਂੀ ਸਕਦੇ
ਹਾਂ ਉਹੀ ਨਾ ਇਨਸਾਨ ਮਤਲਬ ਜਾਨਵਰ ਤੇ ਬੋਲ ਨ ਸਕਦਾ ਇਨਸਾਨ ਤੇ ਫੇਿਰ ਬੋਲੇਗਾ ਉਹ ਹਾਂ ਉਹਨਾਂ ਨੂੰ ਕਹੇਗਾ ਬਸੀਂ ਇਹ ਚੀਜ਼ ਖਾ ਲਈਏ ਇਹ ਸਾਨੂੰ ਖ਼ਰਾਬ ਕਰ ਰਹੀ ਹੈ ਵੀ ਅਸੀਂ ਖਾ ਬੈਠੇ ਹੋਣ ਸਾਡਾ ਕੋਈ ਇਲਾਜ ਕਰੋ ਐਵੇਂ ਬੱਚਿਆਂ ਨੂੰ ਵੀ ਕੋਈ ਗ਼ਲਤ ਚੀਜ਼ ਨਾ ਦਿਓ, ਜੋ ਖਰਾਬ ਹੋਈ ਦੀ ਹੋਵੇ ਵੇਸਟ ਨਾ ਦਿਓ। ਚੀਜਾ ਜੇ ਕੋਈ ਅਗਰ, ਬੱਚੇ ਖਾ ਵੀ ਰਹੇ ਨੇ ਤੇ ਉਹਨੂੰ ਮਤਲਬ ਨਾ ਹੀ ਦਿਓ ਜਿੰਨਾ ਉਹ ਖਾ ਸਕਦੇ ਨੇ,
ਹਾਂਜੀ ਬੱਚਿਆਂ ਨੂੰ ਸਮਝਾਓ, ਵੀ ਉਨੀ ਚੀਜ਼ ਲੋਓ ਜਿੰਨੀ ਖਾਣੀ ਤੁਸੀਂ ਵੀ ਨਾ ਕਰੋ ਕਿਸੇ ਦੇ ਮੂੰਹ ਪੈ ਜਾਵੇਗੀ।
ਹਾਂਜੀ-ਹਾਂਜੀ, ਉਹੀ ਹੈ ਨਾ ਫੇਰ ਬੱਚਿਆਂ ਨੂੰ ਹੀ ਸਮਝਾਣਾ ਪੈਂਦਾ ਅੱਜ-ਕੱਲ,
ਥ ਬੱਚੇ ਸਮਝਦੇ ਨੇ ਤਾਂ ਆਪਣਾ ਜੂਠ ਸੁਟਣੀ ਸੁਟਣੀ ਬੱਚੀ ਨੇ
ਹਾਂਜੀ-ਹਾਂਜੀ,
ਬੱਚਿਆਂ ਨੂੰ ਸਮਝਾਉਣਾ ਚਾਹੀਦਾ। ਬਾਕੀ ਵੱਡੇ-ਵੱਡੇ ਜਿਹੜੇ ਲੋਕ ਹੁੰਦੇ ਨੇ, ਉੱਥੇ ਬੜਾ ਸਮਾਨ ਸਕਟਦੇ ਨੇ ਆਪਣਾ ਇੰਨਾ-ਇੰਨਾ ਨੁਕਸਾਨ ਕਰਦੇ ਨੇ,
ਉਹੀ ਹੈ ਨਾ, ਉਹਨਾਂ ਕੋਲ ਇਨਕਮ ਵਗੈਰਾ ਹੈਗੀ ਐ। ਜਿਹੜੇ ਗਰੀਬ ਘਰ ਦੇ ਬੱਚੇ ਉਹਨਾਂ ਕੋਲ ਇਨਕਮ ਹੀ ਨੀ ਹੈ ਵਿਚੇਾਰਿਆਂ ਕੋਲ ਪੈਸੇ ਦੀ ਕਮੀ ਹੈ।
ਉਹੀ ਤੇ ਉਹਨਾ ਨੂੰ ਰੋਟੀ ਖਾਣ ਤੇ ਨੀ ਆਦੀ।
ਹਾਂ ਅਸੀ ਕਹਿੰਨੇ ਆਂ, ਬਈ ਵੇਸਟ ਨਾ ਪਰ ਔ, ਜਿਸਂ ਕਿਸੇ ਦੇ ਵਤਲਬ ਮੂੰਹ ਚ ਪੈ ਜੇ ਕਿਸੇ ਦੇ ਕੋਈ ਸਾਨੂੰ ਚਾਰ ਅਸੀਸ
ਐ ਤੇ ਹੈ, ਐ ਤੇ ਹੈ, ਸਾਨੂੰ ਚੀਜ਼ ਦਿੱਤੀ ਏ। ਓਦਾਂ ਵੀ ਵੇਸਟ ਕਰਨਾ ਨੀ ਚਾਹੀਦਾ, ਖਾਣ ਦਾ ਸਮਾਨ ਨਾ, ਜਿਹੜਾ ਮਰਜੀ ਹੋ ਭਾਵੇਂ।
ਹਾਂਜੀ-ਹਾਂਜੀ-ਹਾਂਜੀ,
ਹੁਣ ਤੇ ਗਰਮੀਆਂ ਵਿਚ ਤੇ ਬਹੁਤ ਜ਼ਿਆਦਾ, ਚੀਜ਼ਾਂ ਖ਼ਰਾਬ ਹੋ ਜਾਂਦੀਆਂ, ਗਰਮੀ ਬਹੁਤ ਹੁੰਦੀ ਹੈ ਨਾ, ਸਰਦੀਆਂ ਚ ਉਹੀ ਤੇ, ਹੁਣ ਜਿੱਦਾਂ ਚਾਵਲ ਚੋਵਲ ਪਦੇ ਨੇ ਕਿੰਨੇ-ਕਿੰਨੇ ਦਿਨਾਂ ਦੇ, ਪਸ਼ੂ ਨੂੰ ਪਾ ਦੇਣੇ ਚਾਹੀਦੇ। ਗਿਲਹੈਰੀ ਨੂੰ ਪਾ ਦੇਣੇ ਚਾਹੀਦੇ ਨੇ, ਖਾ ਲੈਂਦੇ ਨੇ, ਲੇਕਿਨ ਉਹ ਵੀ ਨਹੀ
ਜਾਨਵਰ ਦੇ ਮੂੰਹ ਚ ਚਲਾ ਜਾਏ।
ਹਾਂ ਉਹ ਵੀ ਜਿਆਦਾ ਖ਼ਰਾਬ, ਜਿਆਦਾ ਦਿਨਾਂ ਦੇ ਨਹੀਂ ਹੋਣੇ ਚਾਹੀਦੇ, ਜਿੱਦਾਂ ਕਿ ਉਹਨਾਂ ਕਦੇ ਨਾ ਹੋਏ।
ਹੂੰ, ਹੁਣ ਬੱਚੇ ਪਸੂਆਂ ਨੂੰ ਦੇਖਲੋ, ਪਾਣੀ ਦੀ ਕਿੰਨੀ ਕਮੀ ਆਦੀ ਉਹਦੀਆ। ਵਿਚਾਰਿਆਂ ਨੂੰ, ਕਦੇ-ਕਦੇ ਕਿਸੇ ਨੂੰ ਪਾਣੀ ਮਿਲਦਾ ਹੋਣਾ। ਤੇ ਅਸੀਂ ਜੀ, ਅਸੀਂ ਲੋਕ ਹੈਗੇ ਹਾਂ, ਅਸੀਂ ਪਾਣੀ ਨੂੰ ਨਾ ਵੰਜਾਂਦੇ ਆਂ।
ਸਹੀ ਗੱਲ, ਰੱਖਣਾ ਚਾਹੀਦਾ, ਸਾਨੂੰ ਪਾਣੀ ਭਰ ਕੇ।
ਹਾਂਜੀ ਸੇਵ ਕਰਨਾ ਚਾਹੀਦਾ ਪਾਣੀ ਨੂੰ, ਮਤਲਬ ਪਸੂਆਂ ਨੂੰ ਵੀ ਦੇਣਾ ਚਾਹੀਦਾ, ਪਕਸ਼ੀਆਂ ਨੂੰ ਵੀ ਦੇਣਾ ਚਾਹੀਦਾ ਵਿਚਾਰੇ। ਤਰਸਦੇ ਹੋਣੇ ਪਾਣੀ ਨੂੰ ਵੀ,
ਕਹਿੰਦੇ ਨੇ, ਪਸ਼ੂਆਂ ਨੂੰ ਵੀ ਉੱਪਰ ਮਤਲਬ ਕਿ ਜਿੱਦਾਂ ਆਪਣੇ ਛੱਤ ਤੇ, ਕੋਈ ਵੱਡਾ ਜਾਂ ਬਾਊਲ ਲੈ ਕੇ, ਉਹਦੇ ਚ ਪਾਣੀ ਪਾ ਕੇ। ਰਖਣਾ ਚਾਹੀਦਾ।
ਹਾਂਜੀ, ਮਤਲਬ ਬੱਚੇ ਮਤਲਬ ਉਹ ਪਕਸ਼ੀ ਵਗੈਰਾ ਪੀ ਲੈਣ।
ਹਾਂਜੀ-ਹਾਂਜੀ, ਉਹ ਵੀ ਸਾਨੂੰ ਅਸੀਂਸਾਂ ਹੀ ਦੇਣਗੇ, ਵੀ ਹਾਂ।
ਉਹ ਹਾਂ ਉਹ ਵੀ ਤੇ ਵਿਚਾਰੇ ਸਾਰਾ ਦਿਨ ਘੁੰਮ-ਘੁੰਮ ਕੇ, ਮਤਲਬ ਕੋਈ ਵੀ ਚੀਜ਼ ਕੋਈ ਵੀ ਇਸ ਚੀਜ਼ ਉਹ ਵੀ। ਖਾ ਲੈਂਦੇ ਨੇ ਐਸੀ ਗੱਲ ਨੀ ਐ, ਜਿੱਥੇ ਪਈ ਹੋਏਗੀ, ਉਹ ਮੂੰਹ ਮਾਰ ਹੀ ਲੈਂਦੇ ਨੇ ਹਾਂ, ਉਹਨਾਂ ਨੂੰ ਕੀ ਪਤਾ, ਵੀ ਕੀ ਚੀਜ਼ ਹੈਗੀ, ਕੀ ਨਹੀਂ ਹੈਗੀ। ਪਰ ਉਹਨਾਂ ਨੇ ਤੇ ਖਾ ਲੈਣੀ ਐ, ਚੁੱਕ ਕੇ,
ਹਾਂਜੀ ਹਾਂਜੀ, ਐ ਇਹ ਤੇ,
ਪਰ ਇਹ ਚੀਜ਼ ਨੂੰ ਸਾਨੂੰ ਖੁੱਦ ਧਿਆਨ ਦੇਣਾ ਪਏਗਾ, ਨਾ ਵੀ ਆਪਾਂ ਵੇਸਟ ਚੀਜ਼ ਜ਼ਿਆਦਾ ਵੀ, ਜ਼ਿਆਦਾ ਦਿਨ ਦੀ ਵੀ ਨਾ ਹੋਏ। ਜੇ ਕਿਸੇ ਨੂੰ ਖ਼ਰਾਬ ਕਰ ਜੇ ਬਸ, ਔ ਨਾ ਹੀ ਲੋ, ਜਿੰਨਾ ਸਾਡੇ ਕੋਲ, ਖਾਇਆ ਜਾ ਲਿਮਿਟ ਦਾ
ਹਾਂਜੀ-ਹਾਂਜੀ ਇਹ ਤੇ ਹੈ।
ਕੁੱਛ ਵੀ ਹੋਰ ਲਾ ਲੋ, ਜਿਵੇਂ ਆਪਾਂ ਕੁਛ ਚੀਜ਼ ਕੋਈ ਸਮਾਨ ਲੈ ਰਹੇ ਹਾਂ, ਹੁਣ ਕਿਸੀ ਚੀਜ਼ ਤੇ ਆਪਾਂ ਟੋਪੀ ਹੈ। ਕੋਈ ਜਿਵੇਂ ਕੋਈ ਸਮਾਨ ਹੈ, ਸਾਡਾ ਵੀ ਸੀ, ਜਿਵੇਂ ਰਾਸ਼ਨ ਹੋ ਗਯਾ, ਹਾਂ ਜਿਵੇਂ ਖ਼ਰਾਬ ਨਾ ਹੋ ਜਾਏ ਕੋਈ, ਪਰ ਇਹ ਚੀਜ਼ ਦਾ ਸਾਨੂੰ ਖੁਦ ਹੀ ਧਿਆਨ ਰੱਖਣਾ ਪੈਂਦਾ।
ਐ ਤੇ ਹੈ।
ਪਰ ਇਹਦੇ ਧਿਆਨ ਕੋਈ ਕੋਈ ਵਿਦਲਾ ਵਿਦਲਾ ਰੱਖਦਾ ਹੈ, ਬਈ ਇਹ ਚੀਜ਼, ਬਈ ਹਾਂ, ਨਹੀਂ ਸਾਨੂੰ ਇਹ ਖ਼ਰਾਬ ਨੀ ਕਰਨੀ ਚਾਹੀਦੀ। ਸਾਨੂੰ ਓਨਾ ਹੀ ਲੈਣਾ ਚਾਹੀਦਾ, ਜਿੰਨਾ ਸਾਨੂੰ ਚਾਹੀਦਾ।
ਹੂ, ਇੱਕ ਜਿਆਦਾ ਗ਼ਰੀਬ ਬੰਦੇ ਹੁੰਦੇ ਓਹਨਾਂ ਦਾ ਧਿਆਨ ਰੱਖਦੇ ਨੇ, ਪੈਸੇ ਆਲੇ ਨੀ ਰੱਖ ਤ ਜ਼ਿਆਦਾ, ਉਹਨਾਂ ਨੂੰ ਪਤਾ ਹੋਰ ਆ ਜਾਏਗੀ ਨਵੀਂ ਆ ਆਜੇਗੀ ਆਪਾ ਲਾਂਗੇ ਸੀਂ।
ਹਾਂਜੀ, ਪਰ ਗਰੀਬ ਹਾਂ ਗ਼ਰੀਬ ਤਾਂ ਇਹੀ ਸੋਚੇਗਾ ਨਾ, ਵੀ ਆਪਾਂ ਕਿੱਥੋਂ ਲਾਂਗੇ। ਵੀ ਅਸੀਂ ਇੰਨੀ ਚੀਜ਼ ਸਮਾਨ ਵੇਸਟ ਕਰਾਂਗੇ, ਅਸੀਂ ਕਿੱਥੋਂ ਲਾਂਗੇ, ਸਾਡੇ ਕੋਲ ਪੈਸਾ ਨੀ ਹੈਗਾ ਇੰਨਾ। ਨੀਰੀ ਪੈਸੇ ਦੀ ਬਰਬਾਦੀ ਹੋ ਰਹੀ ਹੈ, ਇਸ ਚੀਜ਼ ਤੇ। ਪਰ ਗ਼ਰੀਬ ਬੰਦਾ ਬਹੁਤ ਸੋਚੇਗਾ ਇਸ ਚੀਜ਼ ਨੂੰ।
ਉਹ ਤੇ ਹੈ।
ਅੱਜ-ਕੱਲ ਦੇ ਟਾਈਮ ਦਾ ਤਾਂ ਕੁਝ ਜ਼ਿਆਦਾ ਹੀ ਸੋਚੇਗਾ, ਕਿਉਂਕਿ ਅੱਜ-ਕੱਲ ਕੰਮ ਕੋਈ ਹੈ ਨੀ, ਕਿਸੇ ਦੇ ਵੀ।
ਸਹੀ ਗੱਲ ਐ।
ਤੇ ਪੈਹਾ ਕਿੱਥੋ ਆਏਗਾ? ਜੇ ਕਮਾਈ ਨੀ ਹੋਏਗੀ, ਤੇ ਪੈਹਾ ਵੀ ਨੀ ਆਣ ਲੱਗਾ। ਕਮਾਈ ਹੋਏਗੀ ਤੇ ਪੈਹਾ ਆਏਗਾ।
ਹਾਂਜੀ-ਹਾਜੀ, ਐ ਤੇ ਹੈ। ਗ਼ਰੀਬ ਬੰਦਾ ਸਿਰਫ ਇੱਕ ਰੋਟੀ ਮਿਲ ਜਾਣ, ਉਹ ਵੀ ਖਾ ਲੈਣ ਬਥੇਰੀ ਵੀ ਹੋਣ ਵਾਸਤੇ।
ਓਕੇ, ਸਤਿ ਸ਼੍ਰੀ ਅਕਾਲ। ਅੱਛਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ।
ਠੀਕ ਹੈ, ਠੀਕ। ।